ਹੈਲੋ!
ਸੱਸ ਰੀ ਕਾਲ ਜੀ।
ਹਾਂਜੀ ਸੱਸ ਰੀ ਕਾਲ ਜੀ, ਹੋਰ ਠੀਕ ਠਾਕ?
ਵਦੀਆ ਜੀ ਵਦੀਆ, ਹੋਰ ਤੁਸੀਂ ਸੁਣਾਓ ਕੀ ਹਾਲ ਹੈ?
ਵਦੀਆ, ਤੁਸੀਂ ਸੁਣਾਓ ਕਿੱਦਾਂ ਹੋਰ?
ਬੱਸ ਤੁਹਾਨੂੰ ਯਾਦ ਕਰ ਲਿਆ ਸੀਗਾ। ਗੁੜੀਆਂ ਦੀ ਮੈਰਿਜ ਹੈ ਮੇਰੀ ਇੱਦਰ, ਵਿਆਹ ਹੈਗਾ ਕੁੜੀ ਦਾ ਅਗਲੇ ਮਹੀਨੇ।
ਹਾਂਜੀ-ਹਾਂਜੀ
ਤੁਸੀਂ ਵੀ ਆਪਣੀ ਕੁੜੀ ਦਾ ਵਿਆਹ ਕੀਤਾ ਨਾ ਪਿੱਛੇ ਕਰਕੇ?
ਹਾਂਜੀ-ਹਾਂਜੀ ਅਸੀਂ ਤਾਂ ਸਿੰਪਲ ਜਾ ਈ ਕੀਤਾ ਸੀ। ਹਾਂਜੀ-ਹਾਂਜੀ, ਹਾਂਜੀ ਦੇਖੋ ਕਰਨਾ ਤਾਂ ਪੈਂਦਾ ਈ ਐ। ਸਿੰਪਲ ਕਰੋ ਚਾਏ ਜਾਦਾ ਕਰੋ ਚਾ ਥੋੜਾ ਕਰੋ ਚਾ ਬੋਤਾ ਕਰੋ ਕਰਨਾ ਤਾਂ ਪੈਂਦਾ ਈ ਐ ਦੇਖੋ।
ਹਾਂ ਓਈ ਮੈਂ ਕਿਆ ਚੱਲ ਤੁਆਡੇ ਤੋਂ ਪੁੱਛਾ ਥੋੜਾ ਜਾ।
ਹਾਂਜੀ-ਹਾਂਜੀ ਜ਼ਰੂਰ ਪੁੱਛੋ ਕੀ ਪੁੱਛਨਾ। ਬੱਸ ਐਵੇਂ ਈ ਥੋੜਾ ਜਾ ਹਲਕਾ-ਫੁਲਕਾ ਈ ਲੈਨ ਦੇਨ ਕਰ ਲੇਆ ਸੀ। ਪੰਦਰਾਂ-ਵੀਅ ਬੰਦੇ ਐਦਰੋਂ ਹੋ ਗਏ ਪੰਦਰਾਂ-ਵੀਅ ਬੰਦੇ ਓਦਰੋਂ
ਨਈਂ ਜਿਵੇਂ ਮਤਲਬ ਕੀ ਪੈਲੇ ਆਨਗੇ ਜਿਵੇਂ ਮੈਂਦੀ ਹਲਦੀ ਲੈ ਕੇ ਆਂਦੇ ਨੇ ਮੈਂਦੀ ਕਵਾਰ ਧੋਤੀ ਕੈਂਦੇ ਜਿਦੇ ਸਾਡੀ ਤੇ ਓ ਹਾਂ ਕਵਾਰ ਧੋਤੀ ਚ ਕਿਵੇਂ ਕਰਨਾ ਹੈਗਾ।
ਕਵਾਰ ਧੋਤੀ ਚ ਲੈ ਕੇ ਆਨਗੇ ਓ।
ਜਵਾਈ ਆਂਦੈ ਨਾ।
ਹਾਂਜੀ-ਹਾਂਜੀ ਆਂਦੇ ਨੇ ਮੈਂਦੀ ਹੋਏਗੀ, ਕਾਵਾ ਲੌਨਗੇ। ਦੁੱਦ ਓ ਭੇਜਨਗੇ, ਫੇਰ ਓਨਾਂ ਨੂੰ ਬਨਾ ਕੇ ਕੁੜੀ ਦਾ ਮੂੰਅ ਲਵਾਨਾ ਹੁੰਦਾ ਹਲਦੀ ਦਾ ਸਗਨ ਕਰਨਾ ਹੁੰਦਾ। ਨਾ ਓ ਸੋਰੀ ਮੈਂਦੀ ਦਾ-ਮੈਂਦੀ ਦਾ ਮੈਂਦੀ ਹਾਂਜੀ-ਹਾਂਜੀ ਮੈਂਦੀ ਦਾ ਸਗਨ ਕਰਨਾ ਹੁੰਦਾ।
ਤੇ ਓ ਮਤਲਬ ਕੇ ਜਿਵੇਂ ਸਾਰੇ ਆਨਗੇ ਸਾਡੇ ਮੈਂਦੀ ਦੇ ਤੇ ਓਨਾਂ ਨੂੰ ਸਾਰਾ ਕੁਛ ਖਵਾਨਾ ਐ ਬਨਾ ਕੇ
ਨਈਂ-ਨਈਂ ਓ ਤਾਂ ਸਿਰਫ ਕੁ ਕੁੜੀ-ਕੁੜੀ ਨੂੰ ਈ ਖਵਾਨਾ ਤੁਸੀਂ। ਮਤਲਬ ਆਪਨੇ ਹਾਂਜੀ ਓਨਾਂ ਨੂੰ ਨੀ ਖਵਾਨਾ ਓਨਾਂ ਨੂੰ ਤੁਸੀਂ ਸਗਨ ਦੇ ਦੇਨਾ ਕੋਈ ਆਏ। ਜਾ ਜੋ ਤੁਆਡੀ ਇੱਛੈ।
ਓ ਤਾਂ ਚੱਲ ਜਿਵੇਂ ਆਨਗੇ ਨਾ ਜਵਾਈ ਆਨਗੇ ਓਨਾਂ ਨੂੰ ਮਤਲਬ ਕੇ ਸਗਨ ਲਿਫਾਫੇ ਈ ਦੇਣਨੇ ਪੈਨਗੇ ਜਾਂ ਕੱ
ਹਾਂ ਨਈਂ-ਨਈਂ ਓ ਤੁਆਡੀ ਮਰਜ਼ੀ ਐ ਤੁਹਾਡੇ ਤੇ ਡਿਪੈਂਡ ਐ, ਮਤਲਬ ਤੁਆਡੀ ਮਰਜ਼ੀ ਐ ਤੁਸੀਂ ਕੀ ਦੇ ਸਕਦੇ ਓ, ਕਿੰਨਾ ਕੁਛ ਕਰ ਸਕਦੇ ਓ। ਕੱਪੜੇ ਦੇਨੇ ਕੱਪੜੇ ਦੀ ਹੈਸੀਅਤ ਹੈਗੀ ਏ ਕੱਪੜੇ ਦੇ ਦੋ ਨਈ ਤਾਂ ਵੈਸੇ ਤਾਂ ਫਿਰ ਸ਼ਗਨ ਤਾਂ ਬਨਦਾ ਈ ਏ ਨਾਲ ਡੱਬੇ ਬਨਦੇ ਨੇ।
ਹਾਂ ਡੱਬੇ ਤਾਂ ਹੈ ਕਰਨੇ ਨੇ ਨਈਂ ਓਨਾਂ ਦਾ ਜਿਵੇਂ ਫੋਨ ਆਏਆ ਸੀ ਨਾ ਓ ਕੈਂਦੇ ਸਾਡੇ ਚ ਨਾ ਜਿਵੇਂ ਕੁਵਾਰ ਧੋਤੀ ਲੈ ਕੇ ਆਨਗੇ ਇੱਕ ਪੰਜੇਬ ਲੈ ਕੇ ਆਂਦੇ ਨੇ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਕਈਆਂ ਚ ਪੰਜੇਬ ਲੈ ਕੇ ਆਂਦੇ ਨੇ।
ਇੱਕ-ਇੱਕ, ਹਾਂ ਤੇ ਕੈਂਦੇ ਦੂ ਏ ਦੂਜੀ ਸਾਡੇ ਫੇਰਿਆਂ ਚ ਪੈਂਦੀ ਐ ਕੈਂਦੇ।
ਹਾਂ ਸਬ ਦੇ ਰੀਤੀ ਰਿਵਾਜ ਨੇ ਸਾਡੇ ਤਾਂ ਪਤਾ ਕੀ ਐ ਸਾਡੇ ਤੇ ਅੰਗੂ ਠੀ ਆਂਦੀ ਏ, ਭੱਠੀ ਜਿਨੂੰ ਕੈਂਦੇ ਨੇ ਹਾਂਜੀ ਚਾਂਦੀ ਦੀ।
ਅੰਗੂਠੀ ਤਾਂ ਸਾਡੇ ਰੋਕੇ ਤੇ ਪੈਂਦੀ ਐ।
ਹਾਂ ਨਈਂ ਓ ਇੱਕ ਹੋਰ ਆਂਦੀ ਏ, ਓ ਤਾਂ ਰੋ ਰੋਕੇ ਚ ਪੈਂਦੀ-ਪੈਂਦੀ ਐ ਸਗਨ ਚ ਪੈਂਦੀ-ਪੈਂਦੀ ਐ ਅੰਗੂਠੀ ਤਾਂ। ਹਾਂਜੀ ਓ ਆਂਦੀ ਏ।
ਤੇ ਮੈਂ ਓਈ ਕੈ ਰਈ ਸੀ ਮੈਂ ਕਿਆ ਪੁੱਛਾਂ ਇੱਕ ਵਾਰੀ ਏਨਾਂ ਨੂੰ ਤੇ ਚੱਲ ਜਿਵੇਂ ਐ ਹਲ ਮੈਂਦੀ ਦੇ ਗੇ ਸਾਨੂੰ, ਅਸੀਂ ਓਹੀ ਮੈਂਦੀ ਲਗਾਤੀ ਕੁੜੀ ਦੇ ਠੀਕ ਐ। ਤੇ ਫੇਰ ਹਲਦੀ ਦਾ ਕਿਵੇਂ ਕਰਦੇ, ਹਲਦੀ ਵੀ ਓਦਰੋਂ ਈ ਆਏ।
ਨਈਂ-ਨਈਂ ਹਲਦੀ ਤੇ ਆਪਨੀ ਹੁੰਦੀ ਏ।
ਹਲਦੀ ਆਪਨੀ ਹੁੰਦੀ ਏ।
ਹਾਂਜੀ ਹਲਦੀ ਆਪਨੀ ਹੁੰਦੀ ਏ।
ਅੱਛਾ।
ਜਲਦੀ ਆਪਣੀ ਲੈ ਕੇ ਆਣਾ ਫਿਰ ਆਪਣਾ ਸ਼ਗਨ ਸੁਗਨ ਕਰਨਾ ਕਈਆਂ ਚ
ਉਹਦੇ ਤਾਂ ਸਹੁਰਿਆਂ ਦਾ ਕੋਈ ਕੰਮ ਨੀ ਹੁੰਦਾ ਹਨਾ।
ਨਹੀਂ-ਨਹੀਂ ਉਹਦੇ ਚ ਤੇ ਸੁਰਿਆਂ ਦਾ ਕੋਈ ਨੀ ਉਹਦੇ ਹਲਦੀ ਤਾਂ ਆਪਣੇ ਘਰ ਦੇ ਹੀ। ਘਰ-ਘਰ ਦੇ ਰਿਸ਼ਤੇਦਾਰ, ਹਾਂਜੀ ਇੱਕ ਦਿਨ ਪੱਲੇ ਕਰੇ।
ਤੇ ਮਹਿੰਦੀ
ਮਹਿੰਦੀ ਵੀ ਉਹ ਮਤਲਬ ਅੱਜ-ਕੱਲ ਤਾਂ ਦੇਖੋ ਅੱਜ ਕੱਲ ਟਾਈਮ ਹੈ ਨੀ ਕਿਸੇ ਕੋਲ ਪਹਿਲੇ ਸਵੇਰੇ ਮਹਿੰਦੀ ਦਾ ਕਰ ਲੈਂਦੇ ਨੇ, ਫਿਰ ਸ਼ਾਮੀ ਹਲਦੀ ਦਾ ਕਰ ਲੈਂਦੇ ਨੇ। ਨਾਲ ਹੀ ਲੇਡੀ ਸੰਗੀਤ ਹੋ ਜਾਂਦਾ। ਹਾਂ ਅਗਲੇ ਦਿਨ ਫੇਰ ਵਿਆਹ ਹੋ ਜਾਂਦਾ।
ਤੇ ਅਸੀਂ ਉਸ ਦਿਨ ਤਾਂ ਅਸੀਂ ਜਿਵੇਂ ਇੱਕ ਦਿਨ ਪਹਿਲੇ ਦੇ ਤਾਂ ਅਸੀਂ ਡੀਜੇ ਰੱਖੇ ਨੇ ਨਾ।
ਹਾਂਜੀ-ਹਾਂਜੀ ਬਸ ਉਸ ਤੋਂ ਦੋ-ਤਿੰਨ ਘੰਟੇ ਪਹਿਲਾਂ ਘਰ ਹੀ ਦਿੰਦੇ ਨੇ ਬੰਦਾ ਘਰ ਹੀ ਦਿੰਦਾ।
ਅੱਛਾ ਤੇ ਫਿਰ ਚੂੜਾ ਕਦੋਂ ਪਾਵੇ ਬੰਦਾ।
ਹਾਂਜੀ, ਹਾਂਜੀ
ਉਸੀ ਸਵੇਰ, ਵਿਆਹ ਦੀ ਸਵੇਰ
ਨਹੀਂ-ਨਹੀਂ ਇੱਕ ਦਿਨ ਪਹਿਲਾਂ ਜ ਜੇ ਤੁਹਾਡਾ ਵਿਆਹ ਸਵੇਰ ਦਾ ਤੇ ਸ਼ਾਮ ਨੂੰ ਕਰਨਾ ਨਾ।
ਨਹੀਂ ਜਿਵੇਂ ਵਿਆਹ ਰਾਤ ਦਾ ਹੈ ਨਾ।
ਹਾਂ-ਹਾਂ ਜ ਨਹੀਂ ਜਿੱਦਾਂ ਵਿਆਹ ਰਾਤ ਦਾ ਹੈ, ਦੁਪਹਿਰ ਨੂੰ ਤੁਸੀਂ ਕਰ ਸਕਦੇ ਹੋ ਹਲਦੀ ਹੁਲਦੀ।
ਨਹੀਂ ਮੇਰੀ ਗੱਲ ਸੁਣੋ, ਇੱਕ ਦਿਨ ਪਹਿਲਾਂ ਤਾਂ ਹੋ ਜਾਏਗੀ ਜਿਵੇਂ ਮਹਿੰਦੀ ਔਰ ਹਲਦੀ। ਰਾਤ ਦਾ ਹੋ ਜਾਏਗਾ ਆਪਣਾ ਡੀਨ ਅ, ਡੀ ਜੇ ਪਲਟੀ ਠੀਕ ਹੈ ਫਿਰ ਅਗਲੀ ਸਵੇਰ ਨੂੰ ਨਾ ਕੇ ਚੂੜਾ ਕਰ ਸਕਦੇ ਹਾਂ ਵਿਆਹ ਤਾਂ ਰਾਤ ਦਾ ਹੀ ਹੈ।
ਚੂੜਾ ਤੇ ਸਵੇਰੇ ਸਾਰਿਆਂ ਦੀ ਛਾਂ ਚ ਪੈਂਦਾ।
ਹੈਂ
ਮਤਲਬ ਕਿ ਸ ਚੂੜੇ ਦਾ ਸਗਨ ਤੇ ਸਵੇਰੇ ਹੀ ਹੁੰਦਾ ਨਾ।
ਹਾਂ-ਹਾਂ ਉਹੀ ਤਾਂਹੀ ਤਾਂ ਕਹਿ ਰਹੀ ਹਾਂ ਮੈਂ।
ਹਾਂਜੀ-ਹਾਂਜੀ ਚੂੜੇ ਦਾ ਸ਼ਗਨ ਤੇ ਸਵੇਰੇ-ਸਵੇਰੇ ਹੀ ਕਰਦੇ ਨੇ ਨਾ।
ਆਪਣਾ ਫਿਰ ਸ਼ਾਮੀ ਆਪਣਾ ਵਿਆਹ ਜਿਆਦਾ ਚਾਹੀਦਾ ਨਾ।
ਹਾਂਜੀ-ਹਾਂਜੀ ਫਿਰ ਆਪਣਾ ਰਾਰੀ ਤੇ ਜੋ ਉਹਨਾਂ ਦੀ ਹੈ ਅੱਜ ਕੱਲ ਕੁੜੀਆਂ ਮਾੜਾ ਮੋਟਾ ਹੀ ਸ਼ਗਨ ਕਰਦੀਆਂ ਨੇ ਘਰ ਫੇਰ ਪਾਰਲਰ ਤਿਆਰ ਹੋਣ ਚਲੀ ਜਾਂਦੀਆਂ ਨੇ ਉੱਥੇ ਟਾਈਮ ਲਗਾ
ਉੱਥੇ ਤਾਂ ਬਹੁਤ ਹੀ ਟਾਈਮ ਲੱਗ ਜਾਂਦਾ ਪਾਲਰ ਚ ਤੇ।
ਨਹੀਂ ਲੱਗ ਜਾਂਦਾ, ਸਵੇਰ ਦੀ ਗਈਆਂ ਕੁੜੀਆਂ ਸ਼ਾਮੀ ਆਉਂਦੀਆਂ।
ਤੇ ਅਸਤਾਫਿਹੜ ਪਾਲਰ ਬੁੱਕ ਕੀਤਾ ਸੀ ਸਾਡਾ ਤਾਂ ਬਲਕਿ ਰਿਸ਼ਤੇਦਾਰ ਵੀ ਪੁੱਜਦਾ ਮ ਕੁੜੀ ਨੇ ਕਿੱਥੋਂ ਤਿਆਰ ਆਣਾ ਅਸੀਂ ਦੱਸ ਹੀ ਨ ਤੇ ਉੱਥੇ ਭੀੜ ਮਚਾ ਲੈਣਗੇ ਉਹਨਾਂ ਨੇ ਹਾਂ। ਫੇਰ ਉੱਥੇ ਉਹਨਾਂ ਨੇ ਭੀੜ ਮਚਾ ਲੈਣੇ ਨੇ ਤਾਂ।
ਹਾਂਜੀ ਹਾਂ ਨਹੀਂ-ਨਹੀਂ ਤੁਸੀਂ ਏਦਾਂ ਕਰਨਾ ਨਾ ਕੁੜੀ ਦਾ ਅਲੱਗ ਪਾਲਰ ਕਰ ਲੈਣਾ। ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਆਉਣਗੇ ਉਹਨਾਂ ਵਾਸਤੇ ਅਲੱਗ ਕਰਵਾ ਲੈਣਾ। ਅੱਜ-ਕੱਲ ਕੁੜੀਆਂ ਬਥਰੀਆਂ ਹਾਂਜੀ ਅੱਜ-ਕੱਲ ਕੁੜੀਆਂ ਘਰ ਹੀ ਤਿਆਰ ਕਰਨ ਆ ਜਾਂਦੀਆਂ ਨੇ, ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ।
ਅਰੇ ਘਰ ਘ ਸਮਾਨ ਖਾਨਾ ਬਹੁਤ ਪੈ ਜਾਂਦਾ ਹੈਗੋ ਬਾਰ-ਬਾਰ ਕਮਰਾ ਖੜਕਾਉਂਦੇ ਨੇ।
ਫੇਰ ਬਾਰ ਦਾ ਈ ਕਿਧਰੇ ਕਰਾ ਦੇਨਾ।
ਬਾਰ ਈ ਕਰਵਾਵਾਂਗੇ ਤੇਯਾਰ ਤੇ।
ਹਾਂਜੀ।
ਹਾਂ, ਸਾਡੇ ਪੜੋਸ ਚ ਬਲਕਿ ਇੱਕ ਵੇਯਾ ਹੋਯਾ ਸੀਗਾ, ਓਨਾਂ ਨੇ ਵੀ ਕੁੜੀ ਤੇਯਾਰ ਬਾਰ ਕਰਾਈ ਸੀ, ਓਨਾਂ ਨੇ ਹੋਟਲ ਚ ਤੇਯਾਰ ਕਰਵਾਈ ਸੀਗੀ ਕੁੜੀ ਨਾ।
ਹਾਂਜੀ, ਹਾਂਜੀ ਓ ਤੇ ਦੇਖੋ ਜਿੱਥੇ ਹੋਟਲ ਕੀਤਾ ਹੋਏ ਓੱਥੇ ਈ ਪਾਰਲਰ ਆਲੀਆਂ ਆ ਜਾਂਦੀਆਂ ਨੇ ਓੱਥੇ ਹਾਂਜੀ-ਹਾਂਜੀ, ਹਾਂਜੀ, ਹਾਂਜੀ ਇੱਕ ਕਮਰਾ ਫਾਲਤੂ ਲੈਲ ਲੈਣਾ ਆਪਣਾ ਓਥੇ ਈ ਤੇਯਾਰ ਤਯੁਰ ਹੋ ਜਾਂਦੈ ਬੰਦਾ, ਓਥੇ ਈ ਆਪਨਾ ਤੇਯਾਰ ਤਯੁਰ ਹੋ ਕੇ ਨਾਲ ਫੇਰ ਆਪਨਾ ਸਗਨ-ਸੁਗਨ ਤੇ ਆ ਜਾਂਦੀ ਕੁੜੀ, ਜੈਮਾਲਾ ਵਗੈਰਾ ਕੁਛ
ਓਈ ਤਾ ਏਕ-ਦੋ ਘਾੱਰ ਤਾਂਈ ਤਾ ਕੈਂਦੇ ਕੋਈ ਵੱਡਾ ਹੋਨਾ ਬੋਤ ਜ਼ਰੂਰੀ ਏ, ਹੈਣਾ ਓ ਵੱਡਾ ਹੋਵੇ, ਨਾਲ ਦੇ ਨਾਲ ਅੱਕਲ ਦੇਂਦਾ ਰੇ ਸਾਨੂੰ ਪਤਾ ਹੈ ਨੀ ਕੁੱਛ
ਹਾਂਜੀ।
ਕੋਈ ਵੱਡਾ ਵਡੇਰਾ ਹੋਏ ਨਾ ਬਲ ਸਾਡੇ ਤਾ ਪੰਜਾਬੀਆਂ ਚ ਅ ਕੜਾਈ ਵੀ ਕਰਦੇ ਨੇ ਪੈਲੇ
ਹਾਂਜੀ, ਆਪਨੇ ਸ਼ਗਨ ਹੁੰਦੈ, ਕੋਈ ਖਿਚੜੀ ਦਾ ਕਰਦੈ, ਕੋਈ ਕੜਾ ਦਾ ਕਰਦੈ, ਹਾਂਜੀ, ਹਾਂਜੀ-ਹਾਂਜੀ ਘਾਰ ਵੱਡਿਆਂ ਦਾ ਮੱਥਾ ਮੁੱਥਾ ਸਬ ਟੇਕ-ਟੁਕ ਕੇ ਫੇਰ ਨੇ ਓ ਤਾ ਦੇਖੋ ਸਬ ਦਾ ਰੀ ਰਿਵਾਜ਼ ਅਲਗ ਨੇ, ਕਈਆਂ ਦੇ ਖਿਚੜੀ ਬਨਦੀ ਛੋਲਯਾਂ ਦੀ ਦਾਲ ਦੀ, ਕਈਆਂ ਦੇ ਹਾਂਜੀ, ਹਾਂਜੀ ਕੜਾ ਬਨਦੈ, ਬਾੱਸ। ਕੜਾ ਬਨਾ ਕੇ ਵੱਡਯਾਂ ਨੂੰ ਮੱਥਾ ਟੇਕ ਕੇ ਓ ਕੁੜੀਆਂ ਨੂੰ ਦੇ ਦੋ, ਧਿਆਣੀਆਂ ਨੂੰ ਦੇ ਦੋ। ਧਿਆਣੀ ਨੀ ਐ ਕੋਈ, ਕਿਸੇ ਹੋਰ ਕੁੜੀ ਨੂੰ ਦੇ ਦੋ।
ਹਾਂ, ਫੇਰ ਉਸ ਤੋ ਬਾਦ ਸਗਨ ਸ਼ੁਰੂ ਹੁੰਦੇ ਨੇ।
ਹਾਂਜੀ, ਹਾਂਜੀ ਫੇਰ ਓਸ ਤੋ ਬਾਦ ਅਪਨਾ ਰਾ ਰੀਤ ਕਰਕੇ, ਹਾਂਜੀ, ਹਾਂਜੀ-ਹਾਂਜੀ। ਸਭ ਦੇ ਅਲੱਗ-ਅਲੱਗ ਰੀਤੀ ਰਿਵਾਜ਼ ਨੇ ਨਾ
ਹਾਂ।
ਵੈਸੇ ਤਾਂ ਪੰਜਾਬੀਆਂ ਦੇ ਤੇ ਬਿਲਕੁਲ ਈ ਇੱਕੋ ਜੇ ਨੇ ਥੋੜਾ ਬੋਤਾ ਉਨੀ-ਵੀ ਦਾ ਈ ਫ਼ਰਕ ਹੋਏਗਾ। ਹਾਂਜੀ, ਜੈਦਾ ਫ਼ਰਕ ਨੀ ਹੁੰਦਾ ਪੰਜਾਬੀਆਂ ਦੇ ਰੀਤੀ ਰਿਵਾਜ਼
ਨਾ, ਨਾ-ਨਾ ਇੱਕੋ ਜੇ, ਸਾਡੇ ਤਾਂ ਵੱਡੀ ਪਰਜਾਈ ਦਾ ਹੋਯਾ ਸੀ ਨਾ, ਪਿੱਛੇ ਕਰਕੇ ਵੇਆ ਸੀ, ਤੇ ਹੋਗੇ ਸਾਲ-ਡੇੜ ਸਾਲ ਹੋਗਯਾ, ਸਾਨੂੰ ਤਾਂਵੀ ਨੀ ਏਨੇ ਰੀਤੀ ਰਿਵਾਜ ਪਤਾ ਸੀਗੇ। ਕਯੋਕਿ ਓਨਾਂ ਨੇ ਗੁਰਦੁਆਰੇਆ ਬੜਾ ਫੇਰਾ ਦਿ ਦਿੱਤੀਆਂ, ਚਾਰ ਲਾਵਾਂ ਦਿੱਤੀਆਂ। ਓ ਤਾਂ, ਹਾਂ ਓ ਸਬ ਤੋ ਵਦੀਆ ਲੱਗਾ ਮੈਨੰ, ਵੈਸੇ
ਓ ਵੈਸੇ ਸਬ ਤੋ ਵਦੀਐ, ਟਾਈਮ ਵੀ ਘਾੱਟ ਲੱਗਦੈ।
ਪੈਹੇ ਵੀ ਨੀ ਲੱਗਦੇ, ਨਾ ਅਗਲੇ ਤੇ ਲੱਗਨ, ਨਾ ਆਪਣੇ ਲੱਗਣ
ਆਪਣੇ ਦੇ ਲੱਗਣ ਪੈਸੇ ਖ਼ਰਚ ਹੋਣ, ਨਾ ਦੂਸਰੇ ਬੰਦੇ ਦੇ ਖਰਚ ਹੋਣ, ਬਾਸ ਐ ਆਪਨਾ ਜਾਓ ਗੁਰਦੁਆਰੇ, ਅਪਨਾ ਮਤਲਬ
ਨੇ ਓ ਬੱਚੇ ਵਾਸਤੇ ਆੱਜ-ਕਾੱਲ ਕੋਈ ਚੀਜ਼ ਬਨਾ ਲਵੇ ਬੰਦਾ ਕਯੋਕਿ ਸੋਨਾ ਤਾਂ ਆੱਜ-ਕਾੱਲ ਤਾਨੂੰ ਪਤਾ ਐ ਹਾੱਥ ਨੀ ਲਾਯਾ ਜਾਂਦਾ ਪੇਯਾ, ਬੰਦਾ ਕੋਈ ਛੋਟੀ-ਮੋਟੀ ਆਈਟਮ ਬਣਾ ਕੇ ਹਾਂ, ਆੱਗ ਲੱਗੀ ਹੋਈ ਏ, ਤਾ ਸਪਨਿਆਂ ਚ ਈ ਰੈਗਯੈ ਸੋਨਾ-ਸੁਨਾ
ਹਾਂਜੀ, ਹਾਂਜੀ ਓ ਤੇ ਸਪਨੇਆ ਜ ਈ, ਹਾਂਜੀ-ਹਾਂਜੀ।
ਦੀਆਂ ਨਾ ਓਦੇ ਚ ਪਾਯਾ ਹੁੰਦੈ ਸੋਨਾ
ਬਾੱਸ ਨਵੇਆਂ ਚ ਤੇ ਹੁਣ ਹੈ ਈ ਨੀ, ਨਵੇਆਂ ਚ ਤੇ ਡੁਪਲੀਕੇ ਓ ਦੂਸਰਾ ਚਾੱਲ ਰੇਐ। ਨਕਲੀ ਵਾਲਾ ਚਾੱਲ ਰੇਐ, ਓ ਲਵੋ, ਪਾਓ।
ਹਾਂ, ਉਪਰ ਪਰਤ ਚੜਾ ਦੇਂਦੇ ਨੇ, ਚਲੋ ਜੀ ਪਾਓ ਏਨਾਂ ਨੂੰ
ਹਾਂਜੀ, ਹਾਂਜੀ।
ਸਮਜ ਨੀ ਆਂਦੀ ਕੁਛ, ਸਮਜ ਨੀ ਆਂਦੀ ਪੀ ਕੁਛ, ਏਨੀ ਮੈਂਗਾਈ ਚ ਵੇਆ ਕਰਨੇ ਕੇੜਾ ਸੌਖੇ ਪਏ ਨੇ।
ਨਾ ਜੀ, ਨਾ ਵੇਆ ਕਰਨੇ ਬੋਤ ਔਖੇ ਨੇ, ਆੱਜ।
ਵੇਯਾ ਤਾ ਚੱਲ ਫੇਰ ਵੀ ਹੁਨ ਜਿਵੇਂ ਤੁਸੀ ਵੇਯਾ ਕਾਰਤਾ, ਵੇਲੇ ਥੋੜਾ ਹੋਗੇ, ਅੱਗੇ ਹੁਣੇ ਸਾਰੇ ਤਿਉਹਾਰ ਆਂਦੇ ਪੇ ਨੇ।
ਤਿਆਰ ਹੁੰਦੇ ਨੇ ਵਿਆਹ ਕਰਕੇ ਕਹਿੰਦੇ ਨੇ ਚਲੋਂ ਜਿੰਮੇਵਾਰੀਆਂ ਕਰ ਹੋ ਗਈਆਂ ਨੇ ਵਿਆਹ ਕਰਕੇ ਜਿੰਮੇਵਾਰੀਆਂ ਸਾਰੀ ਘਰ ਹੋਰ ਵੱਧਦੇ ਨੇ, ਕੁੜੀ ਵਾਲਿਆਂ ਦੇ, ਮੁੰਡੇ ਵਾਲਿਆਂ ਦੇ, ਰਿਸ਼ਤੇਦਾਰ ਆਣਾ ਅੱਜ ਜਾਣਾ, ਫੇਰ ਦਿਨ ਤਿਉਹਾਰ ਲੈ ਕੇ ਜਾਓ ਹਾਂਜੀ, ਫਿਰ ਅੱਛੀ ਮਾੜੀ 'ਚ ਵੀ ਜਾਓ
ਬਿਲਕੁਲ- ਬਿਲਕੁਲ, ਜਾਣਾ ਪੈਂਦਾ ਬਿਲਕੁਲ, ਹੁਣ ਫੇਰ, ਹੁਣ ਵਿਆਹ ਕਰੋ।
ਆਂਦੇ ਨੀ, ਤੁਹਾਡੇ ਸੱੱਸ ਸਹੁਰੇ ਨੀ ਆਂਦੇ
ਹਾਂ, ਜਾਣਾ ਪੈਂਦਾ ਵੀ ਆਪਣੀ ਕੁੜੀ ਦੀ ਇੱਜਤ ਵਾਸਤੇ ਜਾਣਾ ਪਏਗਾ ਹਰ ਜਗਹਾ ਤੇ
ਜੇ ਦੇਖੋ ਹਰ ਕੰਮ ਛੱਡ ਕੇ, ਜਾਣਾ ਪੈਂਦਾ
ਸਾਡੇ ਪੰਜਾਬੀ 'ਚ ਮੇਨ ਤਾਂ ਪਹਿਲੇ ਹੁੰਦੇ ਸੀ, ਸਿਰਫ਼ ਐਹ ਦਿਓ, ਲੋਹੜੀ ਦਿਓ, ਕਰਵਾ ਦਿਓ ਓ ਦਵਾਲੀ ਦਿਓ
ਜੀ
ਠੀਕ ਐ, ਅੱਜ -ਕੱਲ ਤਾਂ ਸਾਰੇ ਹੀ ਤਿਉਹਾਰ ਦੇਣੇ ਪੈਂਦੇ ਜੇ ਸਾਡੇ ਵਰੀ ਤਾਂ ਹੀ ਸਾਡੀ ਵਾਰੀ ਤਾਂ ਇਹੀ ਆਂਦਾ ਸੀਗਾ ਲੋਹੜੀ, ਕਰਵਾ
ਹਾਂਜੀ- ਹਾਂਜੀ ਹੁਣ ਤਾਂ ਸਾਰੇ ਤਿਉਆਰ ਜਾਣ ਲੱਗ ਗਏ ਨੇ
ਹਾਂ, ਸਾਡੇ ਪੜੋਸ ਦੇ ਵਿੱਚ ਅ ਐਹ ਕੇ ਹੁਣ ਪਿੱਛੇ ਲੰਘਿਆ ਸੀਗਾ
ਹਾਂਜੀ
ਤੇ ਕੋਈ ਪਤਾ ਨੀ, ਕੀ ਜਿਹੜਾਂ ਤਿਉਹਾਰ ਲੰਘਿਆਂ ਸੀ, ਹਾਂ ਬ ਬਸੰਤ
ਹਾਂਜੀ- ਹਾਂਜੀ ਬਸੰਤ ਪੰਚਮੀ ਹਾਂਜੀ, ਨਾ- ਨਾ ਬਸੰਤ ਤੇ ਕੋਈ ਦੇਂਦਾ ਹੀ ਨੀ ਹੈਗਾ
ਉਹੀ ਤਾਂ ਮੈਂ ਤਾਂ ਹੈਰਾਨ ਹੀ ਹੋ ਗਈ, ਮੈਂ ਕਿਆ ਬਸੰਤ ਕੌਣ ਦਿੰਦਾ
ਬਸੰਤ ਨੀ ਦਿੰਦਾ, ਲੋਈ ਆਉਂਦੀ ਏ, ਵਿਸਾਖੀ ਆਉਂਦੀ ਏ, ਵਿਸਾਖੀ ਵੀ ਬੱਚੇ ਦੀ ਆਉਂਦੀ ਏ
ਹਾਂ, ਉਹ ਵੀ ਬੱਚਿਆਂ ਨੂੰ ਪਾਣੀ ਚਕਾਈ ਦਾ
ਹਾਂਜੀ ਅੰਮ੍ਰਿਤ ਛਕਾਈ ਦਾ, ਪਾਣੀ ਛਕਾਉਂਦੇ ਨੇ, ਫੇਰ ਮੁੰਡੇ ਦੀ ਆਉਂਦੀ ਹੀ ਹੈ ਮੁੰਡਾ ਹੋਏ ਕੁੜੀ ਹੋਏ, ਮਤਲਬ ਉ ਤੇ ਦੋਨਾਂ ਦੀ ਨਾਨਕਿਆਂ ਵੱਲੋਂ ਆਉਂਦੀ ਏ, ਨਾਨਕੇ ਆਪਣਾ ਚੋਲਾ ਭੇਜਦੇ ਨੇ
ਉਹੀ, ਉਹੀ ਹਾਂ, ਗੁਲਾਬ ਦੇ ਫੁੱਲ ਦੇ ਵਿੱਚ ਪਾਣੀ 'ਚ ਚਖਾਈਦਾ ਚਾਹੇ ਅਹ, ਅੰਮ੍ਰਿਤਸਰ ਚਲੇ ਸਰੋਵਰ ਦਾ ਚਖਾਦੋ, ਚਾਹੇ ਆਹ ਆਂ ਹਾਂ
ਹੋਰ ਬਾਕੀ ਸਭ ਵਧੀਆ, ਠੀਕ- ਠਾਕ
ਹਾਂ- ਹਾਂ, ਵਧੀਆ ਹੋਰ
ਹਾਂਜੀ- ਹਾਂਜੀ ਖਾਲੀ, ਚਲੋ ਫੇਰ ਐਦਾਂ ਕਰਦੇ ਆ ਘਰ ਆਉਣਾ ਫੇਰ ਮਿਲ ਕੇ ਗੱਲ ਕਰਾਂਗੇ, ਤੁਹਾਨੂੰ ਦੱਸਾਂਗੇ
ਹਾਂ, ਮੈਂ ਕਿਹਾ ਲਾ ਤੁਹਾਡੇ ਕੋਲੋਂ ਥੋੜ੍ਹੀ ਜਿਹੀ ਸਲਾਹ ਫਿਰ ਗੱਲ ਕਰਾਂਗੇ, ਚਲੋ ਠੀਕ ਐ, ਮਿਲ ਕੇ ਫੇਰ ਗੱਲ ਕਰਾਂਗੇ ਠੀਕ ਹੈ ਜੀ
ਹਾਂਜੀ- ਹਾਂਜੀ, ਚੰਗਾ ਜੀ, ਸਸ਼੍ਰੀ ਅਕਾਲ ਜੀ
ਸਾਸਰੀ ਅਕਾਲ ਜੀ, ਸਸਰੀ ਅਕਾਲ